ਹੈਲੋ। ਹਾਂਜੀ ਭਾਜੀ ਕੀ ਹਾਲ ਚਾਲ ਜੇ? ਹੈਲੋ ਹਾਂਜੀ ਭਾਜੀ। ਕੀ ਹਾਲ-ਚਾਲ? ਹੈਲੋ। ਹਾਂਜੀ ਭਾਜੀ ਕੀ ਹਾਲ-ਚਾਲ ਮੈਂ ਕਹਿ ਰਿਹਾ ਠੀਕ ਔ? ਹੈਲੋ ਭਾਜੀ ਮੈਂ ਕਹਿੰਦਾ ਠੀਕ ਹੋ ਕੀ ਹਾਲ-ਚਾਲ ਨੇ?
ਤੁਸੀਂ ਸੁਣਾਓ ਤੁਸੀਂ ਭਾਜੀ ਤੁਸੀਂ ਸੁਣਾਓ ਠੀਕ ਜੇ?
ਹਾਂਜੀ-ਹਾਂਜੀ ਵਧੀਆ-ਵਧੀਆ, ਹੋਰ ਮੁੰਡਾ ਕੀ ਕਰ ਰਿਹਾ ਐ? ਰਾਤ ਦਾ, ਹਾਂਜੀ।
ਮੁੰਡਾ ਭਾਜੀ ਅਜੇ ਬੀ ਕੌਮ ਕਰਦਾ ਵਾ।
ਅੱਛਾ ਮਤਲਬ ਕੰਪਲੀਟ ਨੀ ਹੋਈ ਹਲੇ।
ਨਹੀਂ ਭਾਜੀ ਜੀ ਹਜੇ ਲਾਸਟ ਈਅਰ ਹੈਗਾ ਉਹਦਾ ਬਸ ਲਾਸਟ ਈਅਰ ਐ ਕੰਪਲੀਟ ਕਰਨ ਲੱਗਾ।
ਅੱਛਾ-ਅੱਛਾ ਵਧੀਆ ਗੱਲ ਆ ਚਲੋ। ਹੋਰ ਦੱਸਣ ਬਾਰਿਸ਼ ਜੀ ਹੁੰਦੀ ਪਈ ਐ। ਮੇਰਾ ਉਹ ਵੱਡਾ ਮੁੰਡਾ ਤੇ ਮਤਲਬ ਦਿੱਲੀ ਚਲਾ ਗਿਆ ਨਾ ਉਹ ਨੌਕਰੀ ਹਾਂਜੀ। ਡਾਕਟਰ ਬਣ ਗਿਆ ਸੀ ਉਹਦੀ ਮਤਲਬ ਉਹ ਜੀ ਛੋਟਾ ਮੁੰਡਾ ਮਤਲਬ ਹਜੇ ਬਾਰਵੀ 'ਚ ਐ।
ਚਲੋ ਵਧੀਆ ਗੱਲ ਐ ਭਾਜੀ ਵਧੀਆ ਬਹੁਤ ਵਧੀਆ ਗੱਲ ਐ।
ਹਾਂਜੀ-ਹਾਂਜੀ।
ਹਾਂਜੀ।
ਮੈ ਇਹਨੂੰ ਕਹਿਣਾ ਮੇਰੇ ਨਾਲ ਕੰਮ ਤੇ ਆਇਆ ਕਰ ਪਤਾ ਲੱਗੇ ਤੈਨੂੰ ਕੁਛ।
ਹਾਂਜੀ ਭਾਜੀ ਆਪਣਾ ਬੱਚਿਆਂ ਨੂੰ ਹੁਣ ਤੇ ਉਮਰ ਹੋ ਗਈ ਐ ਔਰ ਬਾਰਵੀ 'ਚ ਅਠਾਰਾਂ ਸਾਲਾਂ ਦਾ ਆਪਾਂ ਥੋੜ੍ਹੀ ਨੌਲੇਜ-ਨੌਲੇਜ। ਦੋ ਕੰਮ ਕਾਰ ਦੀ।
ਬਹੁ ਹੀ ਦੇ ਬਹੁ ਮੰਨਦੇ ਹੀ ਨਹੀਂ ਬ ਬੱਚੇ ਕਿਧਰ ਜਾਂਦੇ। ਨਾ ੜ-ਨਾ ਬਰਾਸਕਪਰ ਦਾ ਵੀ ਕਰ ਲਿਆ ਹੁਣ ਤੇ ਨਾਲ। ਹਾਂਜੀ-ਹਾਂਜੀ। ਹਾਂਜੀ-ਹਾਂਜੀ ਸਹੀ ਗੱਲ ਐ। ਬੱਚੇ ਨੂੰ ਮੈਂ ਕਹਿੰਦਾ ਮੇਰੇ ਨਾਲ ਕੰਮ ਤੇ ਜਾਇਆ ਕਰਕੇ ਫੋਨ ਦੇ ਪਿੱਛੇ ਜ਼ਿਆਦਾ ਫੋਨ ਲਵਾਓ।
ਅੱਛਾ ਫੋਨ ਆਪਣਾ ਭਾਜੀ ਅਜੇ ਅਗਰ ਥਾਰਾ ਬੱਚਾ ਫੋਨ ਕਿੰਨੀ ਦੇਰ ਚਲਾਦਾ ਜਿਆਦਾ ਚਲਾਇਆ ਘੱਟ ਚਲਾਦਾ।
ਚਲਾਦਾ ਤਾਂ ਜ਼ਿਆਦਾ ਈ ਆ।
ਫੇਰ ਭਾਜੀ ਆਪਣਾ ਉਹਨੂੰ ਟਾਈਮ ਬੰਨ ਲੋ ਫੋਨ ਕਰੋ ਇੱਕ-ਇੱਕ ਸ਼ਰਤ ਤੇ ਲੱਕੇ ਦਾ ਗੇ ਅਗਰ ਤੂੰ ਇੱਕ ਦੋ ਘੰਟੇ ਚਲਾਏਗਾ ਪੂਰੇ ਦਿਨ ਚ ਫੋ
ਇਹ ਸਹੀ ਗੱਲ ਆ ਬੱਚੇ ਨੂੰ ਫੋਨ ਦੀ ਆਦਤ ਹੱਲੇ ਤੋਂ ਥੋੜ੍ਹੀ ਪਾਣੀ ਆ।
ਅਗਰ ਉਹਨੂੰ ਕਉ ਕੀ ਆਪਣਾ ਕੀ ਕਹਿੰਦੇ ਨੇ ਰਿਜਲਟ ਸਹੀ ਆਏਗਾ ਉਦੋਂ ਤਾਈ।
ਹਾਂ ਫੋਨ ਦੀ ਬੜੀ ਮਤਲਬ ਡਿਸਐਡਵਾਂਟੇਜ ਵੀ ਬਹੁਤ ਹੈਗੇ ਨੇ ਐਡਵਾਂਟੇਜ ਅੱਛੀ ਗੱਲਾਂ ਵੀ ਹੈ। ਅੱਛੀ ਅੱਛੀ ਗੱਲਾਂ ਉਹ ਚ ਬੰਦੇ ਬੱਚੇ ਦੀ ਪੜ੍ਹਾਈ ਕਰਨ ਔਨਲਾਈਨ ਕਲਾਸਿਸ ਲਾਉਣ। ਬਾਈ ਜੂਸ ਹੈ ਤੇ ਲੇ ਆਉ ਉਹਨਾਂ ਤੋਂ
ਹਾਂਜੀ ਭਾਜੀ ਬਿਲਕੁਲ ਬਿਲਕੁਲ ਅਗਰ ਤੁਹਾਡਾ ਮੁੰਡਾ ਇਹ ਚੀਜ਼ਾਂ ਕਰੇਗਾ ਤੇ ਤਾਂ ਉਹਨੂੰ ਲੈ ਦੋ। ਫੋਨ ਅਗਰ ਆਪਣਾ ਫੋਨ ਹੀ ਚਲਾਉਂਦਾ ਰਹੇਗਾ ਫੇਰ ਤੇ ਆਪਣਾ ਵੇਖ ਕੇ ਤੁਸੀਂ ਲੈ ਕੇ ਦਵੋ।
ਅੱਛਾ ਗੇਮਾਂ ਗੇਮਾਂ ਵੇਖ ਕੇ ਬੱਚੇ ਦਾ ਧਿਆਨ ਹੀ ਉਹਦੇ ਵੱਲ ਹੋ ਜਾਣਾ ਐਵੇਂ ਦਾ।
ਹਾਂਜੀ ਉਹਨੂੰ ਕਉ ਆਪਣਾ ਗੇਮ ਗੂਮ ਨੀ ਚਲਉਣੀ ਫੋਨ ਵਿੱਚ ਐਵੇਂ ਕੁਛ ਉਹਨੂੰ ਕਹਿ ਕੇ ਨਾ ਤਾਂ ਹੀ ਉਹਨੂੰ ਸ਼ ਸ਼ਰਤਾਂ ਰੱਖਦੋ ਨਾ।
ਹਾਂਜੀ, ਹਾਂਜੀ ਵੀ ਫੋਨ ਤਾਂ ਹੀ ਮੈਨੂੰ ਆ ਜਿਵੇਂ ਗੇਮ ਗੇਮ ਦੇਖਣੀ ਜਿਨਾਂ ਨੇ ਪੜ੍ਹਾਈ ਕਰਨੀ ਹੈ ਵੀ ਥੋੜੀ ਦੇਰ ਦੇਖ ਲਓ ਹੈ ਨੀ ਪਤਾ ਨੀ ਕਿੱਦਾ
ਆਪਣਾ ਫੋਨ ਪਹਿਲੇ ਲੈਤੇ ਨੇ ਚਲੋ ਹਣ ਨਾ ਉਹ ਪੜ੍ਹਾਈ ਵਾਸਤੇ ਕੰਮ ਕਰਦੇ ਨੇ ਆਪਣਾ ਪੜ੍ਹਾਈ ਵਾਤੇ ਫੋਨ ਲਿੱਤਾ ਉਹ ਨੇ
ਹਾਂ ਹ ਇਹ ਨੀ ਹੁੰਦਾ ਬੱਚੇ ਨੂੰ ਚਲਾਣੇ ਅੱਧਾ ਘੰਟਾ ਚਲਾ ਲੋ ਪੜ੍ਹਾਈ ਵੀ ਕਰੋ ਅੱਧਾ ਘੰਟਾ ਚਲਾ ਲੋ ਪੜ੍ਹਾਈ ਵੀ ਕਰੋ। ਮੈਂ ਕਹਿ ਰਿਹਾ ਗੇਮ ਖੇਲ ਲਉ ਕੋਈ ਦਿੱਕਤ ਨੀ ਹੈਗੀ ਪਰ ਅੱਧਾ ਘੰਟਾ ਵੀ ਪੜ੍ਹਾਈ ਵੀ ਕਰਨ ਲਗਦਾ। ਐ ਨੀ ਹੁੰਦਾ ਬ ਬੰਦਾ ਉਹੀ ਕਰੇ ਫਿਰ ਹਾਂ ਹੋਰ ਤੁਸੀਂ ਸੁਣਾਓ ਠੀਕ ਹੋ? ਹੈਲੋ
ਹੋਰ
ਹਾਂਜੀ, ਹਾਂਜੀ ਵਧੀਆ ਤੇ ਬੱਚੇ ਨੂੰ ਬੰਦੇ ਨੂੰ ਨਾ ਆਪਣਾ ਮੈਂ ਕਹਿ ਰਿਹਾ ਵੀ ਟਾਈਮ ਵੀ ਬੰਨ ਕੇ ਰੱਖਣਾ ਚਾਹੀਦਾ ਵੀ ਇਹ ਵਾਲੇ ਕੰਮ ਕਰਨਾ ਹੈ ਇਹਨਾਂ ਤੋਂ ਕੋਈ ਟਾਈਮ ਹੀ ਨਹੀਂ ਹੈਗਾ ਟਾਈਮ ਟੇਬਲ ਬਣਾ ਕੇ ਰੱਖ ਣਾ ਚਾਹੀਦਾ ਬੰਦੇ ਨੂੰ
ਵਾਹ ਜੀ ਵਾਹ।
ਮੈਂ ਤੁਹਾਨੂੰ ਕਹਿੰਦਾ ਸਵੇਰੇ ਜਿਮ ਜਾਇਆ ਘਰ ਉੱਠ ਕੇ ਵਰਜਿਸ਼ ਕਰ। ਕਰਨ ਦਿਓ
ਸੈਰ ਫਰੂਟ ਖਾਈਦੇ ਨੇ ਦਹੀਂ ਦਹੀਂ ਲੱਸੀ ਪੀਏ ਫਰੂਟਸ ਮਿਕਸ ਫਰੂਟ ਖਾਏ ਉਹ ਸਹੀ ਰਹਿੰਦਾ ਹੈ ਫਿਰ
ਮੈਂ ਤੈਨੂੰ ਕਹਿੰਦਾ ਮੈਂ ਕਿਹਾ ਵਰਜਿਸ਼ ਕਰਿਆ ਕਰ ਮੂੰਹ ਤੇ ਗਲੋ ਆਏਗਾ। ਸਵੇਰੇ ਜਲਦੀ ਉਠੇਗਾ ਤੇ ਮੈਂ ਕਿਹਾ ਤੂੰ ਕਰ ਤੈਨੂੰ ਹਫ਼ਤੇ ਚ ਆਪਣੇ ਆਪ ਉਹ ਦਿਖਣਗੇ। ਫ਼ਰਕ ਤੈਨੂੰ ਪਤਾ ਲੱਗੇਗਾ ਵੀ ਸਹੀ ਕਹਿੰਦੇ ਵੀ ਸੀ ਪਾਪਾ ਵੀ ਮੈਂ ਕਿਹਾ ਜਿੰਮ ਜਾ ਹੋਰ ਕਸਰਤ ਕਰ ਮੈਂ ਨਾਲ ਚੱਲਾਂਗਾ ਤੇਰੇ ਮੰਮਾ ਨਾ ਨੀ ਕੀਤਾ ਕਿਸੇ ਚੀਜ਼ ਤੋਂ ਮਨਾ ਨੀ ਹੈ ਮੈਂ ਕਿਹਾ ਡਾਇਟ ਕਰ ਕਲੀਨ ਕਰ ਬਾਹਰ ਦਾ ਨਾ ਖਾ ਫਾਸਟ ਫੂਡ ਚ ਕੁਛ ਨੀ ਰੱਖ ਰੱਖਿਆ ਕੱਲੇ ਬੰਦੇ ਵਿੱਚ ਕੰਮ ਕੀ ਹੈਗਾ ਹੋਰ ਕੁਛ ਨੀ ਹੈਗਾ ਹਾਂ ਮੈਨੂੰ ਕਹਿੰਦਾ ਮੈਂ ਕਿਹਾ ਤੇਰਾ ਕਦੀ ਵੀ ਦਿਲ ਕਰਦਾ ਤੂੰ ਦੱਸ ਦਿਆ ਕਰ। ਹਾਂ ਘ ਤੇਰੀ ਮੰਮੀ ਘਰ ਕੁਛ ਬਣਾ ਦੇਗੀ ਘਰ ਜੋ ਬਣੇਗੀ ਉਹ ਹੈਲਦੀ ਬਣੇਗਾ ਬਾਹਰ ਕੀਏ ਗੰਧੇ ਤੇਲ
ਬਿਲਕੁਲ ਬਿਲਕੁਲ ਭਾਜੀ ਤੇ ਉਹ ਕੋੋ ਆਪਣਾ ਪਾਣੀ ਦਾ ਇਨਟੇਕ ਵੀ ਸਹੀ ਰਹੇ ਫਿਲਟਰ ਤਾਂ ਹੀ ਰਹੇਗਾ ਪਾਣੀ ਆਪਣਾ ਅੱਠ ਅੱਠ ਬ ਅੱਠ ਲੀਟਰ ਰੋਜ਼ ਵੀ ਹੈ ਤੇ ਰਾਤ ਰਾਤੀ ਜਲਦੀ ਸੋਏ ਨੌ ਵਜੇ ਕੋਲ ਸੋ ਜੇ ਤੇ ਸਵੇਰੇ ਪੰਜ
ਡਾਕਟਰ ਵੀ ਕਹਿੰਦੇ ਨੇ ਪਾਣੀ ਪੀਣਾ ਚਾਹੀਦਾ ਈਵਨ ਕਿ ਬਹੁਤ ਵਧੀਆ ਚੀਜ਼ ਹੈ ਪਾਣੀ ਇਨਟੇਕ ਪਾਣੀ ਦਾ ਇਨਟੇਕ ਮਤਲਬ ਦਿਨ ਚ ਬੰਦਾ ਸੱਤ ਅੱਠ ਲੀਟਰ ਤੇ ਕਰੇ ਹੀ ਵੀ ਉਹਦਾ ਫਾਇਦਾ ਪੂਰਾ ਚਿਹਰੇ ਤੇ ਗਲੋਂ ਆਉਂਦਾ।
ਹਾਂਜੀ ਅੰਦਰ ਡਾਇਜੈਸ਼ਨ ਸਾਫ਼ ਰਹਿੰਦਾ ਅੰਦਰ ਜਿਹੜੇ ਇੰਟਰਨਲ ਔਰਗਨ ਹੈਗੇ ਨੇ ਉਹ ਸਾਫ਼ ਰਹਿੰਦੇ ਨੇ।
ਹਾਂਜੀ।
ਓਹ ਕੀ ਕਹਿੰਦੇ ਨੇ ਆਪਣਾ ਸਲੀਪ ਸਾਈਕਲ ਵੀ ਆਪਣਾ ਪੂਰਾ ਰੱਖੇ ਉਹਦੇ ਨਾਲ ਮਾਇੰਡ ਫਰੈਸ਼ ਰਹਿੰਦਾ।
ਸਹੀ ਗੱਲ ਆ ਨਾਲੇ ਬ ਸ਼ਲੀਰ ਸਾਈਕਲ ਬੰਦਾ ਮੈਂ ਸਾਈਕਲ ਵੀ ਕ ਮੈਂ ਵੀ ਬਾਈਕਾਂ ਲੈ ਕੇ ਘੁੰਮਦਾ ਹੁੰਦੇ ਬਈ ਵੱ ਓ ਵੀ ਸ਼ਰਮਉਂਦੀ ਮੈਂ ਕਿਹਾ ਸਾਈਕਲਾ ਚਓ ਵੀ ਪਤਾ ਲੱਗੇ ਵੀ
ਹਾਂਜੀ ਭਾਜੀ ਪਿੱਛੇ ਦੇਖੋ ਹੁਣ ਜਵੇ ਸਾਡੇ ਬਜ਼ੁਰਗ ਹੁੰਦੇ ਸੀ। ਉਹ ਸਾਈਕਲਾਂ ਚਲਾਉਂਦੇ ਸੀ। ਕਿੰਨੇ ਫਿੱਟ ਰਹਿੰਦੇ ਸੀ। ਤਗੜੇ ਰਹਿੰਦੇ ਸੀ। ਖੁਰਾਕਾਂ ਇਨ ਵਧੀਆ ਚਲਾਉਂਦੀਆਂ।
ਹਾਂ ਕਲੀਨ ਡ ਦੀਪ ਗੱਲਾ ਮੱਖਣ ਖਾਦਾ ਘਰ ਦਾ ਕੱਡਿਆ। ਦ ਹਾਂਜੀ ਤਾਂ
ਕੋਲੀ ਭਰ ਕੇ
ਜੇ ਤਾਂ ਫਾਸਟ ਫੂਡ ਖਾ- ਖਾ ਕੇ ਇਹਨਾਂ ਦਾ ਕੰਮ ਹੋਇਆ ਇਹਨਾਂ ਦਾ ਸਟੈਮੀਨਾ ਥੋੜੀ ਹੈਗਾ।
ਹਾਂਜੀ ਭਾਜੀ ਏਨਾਂ ਨੂੰ ਆਪਣਾ ਕੋ ਆਪਣਾ ਵਧੀਆ ਚੀਜ਼ਾਂ ਖਾਏ, ਸਟੈਮੀਨਾ ਵਾਲੀ ਜੇ ਸਟੈਮੀਨਾ ਆਂਦਾ। ਦੌੜ- ਦੂੜ ਲਾਏ, ਜੋਗਿੰਗ- ਜੂਗਿੰਗ ਕਰੇ।
ਮੈਂ ਤਾਂ ਕੈਨਾ ਮੈਂ ਤੇ ਆਪ ਕੈਨਾ, ਮੈਂ ਕਿਆ ਤੁਸੀਂ ਕੀ ਸਰੀਰ ਬਣਾਇਆ ਵੀ ਜਿਵੇਂ ਜਲਦੀ ਉੱਠੋ। ਮੈਂ ਤਾਂ ਕੈਂਦਾ ਮੈਂ ਕਿਆ ਤਿਆਰ ਆ ਮੈਂ ਵੀ ਤੇਰੇ ਨਾਲ ਮੈਂ ਚੱਲਾਂਗਾ। ਤੂੰ ਤਿਆਰ ਤੇ ਓ ਹਾਂਜੀ। ਹੋਰ ਤੁਸੀਂ ਠੀਕ ਓ। ।
ਹਾਂਜੀ ਭਾਜੀ ਵਧੀਆ ਬੱਸ। ਬਾਬੇ ਨਾਨਕ ਦੀ ਮੇਰ ਏ ਕੰਮ ਹੁਨ ਥੋੜਾ ਸਈ ਚੱਲਿਆ, ਪਿੱਛੇ ਮੰਦਾ ਈ ਬੜਾ ਸੀ ਕੰਮ 'ਚ ਭਾਜੀ ਦੋ ਮਹੀਨੇ ਹੋ ਗੇ। ਕਿਨੇ ਦਿਨਾਂ ਤਕ ਚਲਦਾ।
ਅੱਛਾ ਅੱਛਾ।
ਹਾਂਜੀ ਹਾਂਜੀ ਵਧੀਆ ਵਧੀਆ ਰਬ ਦੀ ਦਆ। ਹੁਨ ਜੜੇ ਬੱਚੇ ਹੈਗੇ ਨੇ ਔਨਲਾਈਨ ਸ਼ੋਪਿੰਗਾਂ ਕਰਦੇ ਨੇ ਬੜੀ ਗਲਤ- ਗਲ ਏ।
ਨਈ ਭਾਜੀ ਗਲਤ ਗੱਲ ਵੀ ਨੀ ਭਾਜੀ। ਅਡਵਾਨਟੇਜ ਵੀ ਔਨਲਾਇਨ ਸੌ਼ਪਿੰਗ- ਮੈਂ ਕੈ ਰਾ ਭਾਜੀ ਐਡਵਾਂਟਜਿਜ ਵੀ ਨੇ ਔਨਲਾਈਨ ਸ਼ੋਪਿੰਗ ਦੇ ਕੱਲੇ ਡਿਸਐਡਵਾਂਟੇਜ ਵੀ ਨੀ ਆ।
ਹਾਂ ਮਲਬ ਅੱਛੀ ਗੱਲਾਂ ਵੀ ਬੁਰੀ ਵੀ ਪਰ ਐਡਵਾਂਟੇਜਿ ਐ ਫਿਰ ਬੀ- ਮਲਬ ਚੀਜ਼ ਸਾਨੂੰ ਘਰ ਬੈਠੇ ਬੈਠੇ ਆ ਜਾਂਦੀ। ਕਿਤੇ ਆਣਾ ਜਾਣਾ ਨੀ ਪੈਂਦਾ ਗਰਮੀਆਂ 'ਚ ਜੋ ਵੀ।
ਕੈਸ਼ ਔਨ ਡਿਲੀਵਰੀ ਮਿਲ ਜਾਂਦੀ ਏ ਭਾਜੀ।
ਅ ਪਰ ਗੱਲ ਇਹਵੇ ਨਾ ਵੀ ਬੰਦਾ ਨਾ ਮਤਲਬ ਉੱਥੇ ਨਾ ਕਲਰ ਕੋਈ ਸਿਲੈਕਟ ਕਰਦਾ ਕਦੀ ਕਦਾ ਗਲਤ। ਵੀ ਕਰ ਜਾਂਦੇ ਨੇ ਦੁੱਖ।
ਤੇ ਭਾਜੀ ਉਹ ਆਪਣਾ ਐਕਸਚੇਂਜ ਮਾਰਦਾ ਕਰੋ ਨਾ ਵਧੀਆ ਵਧੀਆ ਟਰਸਟਡ ਵੈਬਸਾਈਟ ਤੋਂ ਕਰੋ। ਟਰੱਸਟਡ ਜਿਵੇਂ ਐਮਾਜੋਨ ਹੈਗੀਏ ਫਲਿੱਪਕਾਰਟ ਵੈ। ਪੇਅਮੈਟ ਹੈਗੀ ਉਹਦੇ ਤੇ ਕਰੋਂ ਤੁਹਾਂਨੂੰ ਰਿਟਰਨ ਪਾ ਦੋ ਉੱਥੇ ਆਪਣਾਂ ਈਨ ਸੈਵਨ ਡੇਜ। ਫੰਡ ੲੌ ਰਿਫੰਡ ਵੀ ਆ ਜਾਂਦਾ ਤੁਹਾਂਨੂੰ।
ਹਾਂ ਤਾਂ ਸਹੀ ਗੱਲ਼ ਆ। ਪਰ ਵੈਸੇ ਮੱਤਲਬ ਨਾ ਵੀ ਮੱਤਲਬ ਵਧੀਆਂ ਵੀ ਹੈਗੇ ਵਾ। ਤੇ ਘਾਟਾਂ ਵੀ ਹੈਗਾ ਵੈਸੇ।
ਹਾਂਜੀ ਘਾਟਾਂ ਵੀ ਹੈਂ।
ਉਹਨੂੰ ਔਨਲਾਈਨ ਸ਼ੋਪਿੰਗ। ਵੀ ਜੇ ਬੰਦਾਂ ਮੱਤਲਬ ਕੁਆਲਿਟੀ। ਹੁਣ ਬੰਦਾਂ ਕੁਅਲਿਟੀ ਕੋਈ ਸੋਚਦਾਂ। ਹਾਂਜੀ, ਹਾਂਜੀ ਕੁਅਲਿਟੀ ਬੰਦਾਂ ਕੋਈ ਸੌਚਦਾ ਵਾ ਕੋਈ ਚੰਗੀ ਜਿ। ਛਾਨੂੰ ਸ਼ਾਨੂੰ ਹੁਣ ਕੱਪੜੇ ਦਾ ਥੋੜ੍ਹੀ ਪਤਾਂ ਕਿਵੇਂ ਦਾ ਏਂ।
ਬਿਲਕੁੱਲ ਬਿਲਕੁੱਲ।
ਹੂੰ।
ਹੋਰ ਸੁਣਾਓ ਠੀਕ ਠਾਕ ਜੇ।
ਵਧੀਆਂ ਵਧੀਆਂ।
ਬਾਂਬੇ ਨਾਨਕ ਦੀ ਮਿਹਰ ਹੋਣੀਂ ਚਾਹੀਦੀ ਐਂਵੇਂ ਈ।
ਹਾਂਜੀ, ਹਾਂਜੀ।
ਹੋਰ ਮੈਂ ਸੁਣਿਆਂ ਤੁਹਾਡੀ ਵਾਈਫ ਹੁਣੇ ਪਿੱਛੇ ਬਿਮਾਰ ਹੋ ਗਈਂ ਸੀਂ।
ਉਹ ਬਸ ਵੈਸੇ ਹੀ। ਉਹ ਮੱਤਲਬ ਉਹ ਵੀ ਬਾਹਰ ਦਾ ਖਾਣ ਪੀਣ। ਠੀਕ ਹੈਂ ਓਦਾਂ ਵੈਸੇ।
ਅੱਛਾ ਫੈਂਟੀ ਲਿਵਰ ਹੋ ਗਿਆਂ ਸੀ ਕਿ।
ਹਾਂਜੀ, ਹਾਂਜੀ।
ਤੇ ਆਪਣਾਂ। ਹੁਣ ਦਵਾਈ ਦਵੁਈ ਸਹੀ ਚੱਲਦੀ ਵੈਸੇ। ਸਹੀ ਆਪਣਾ ਥੋੜਾਂ ਅਰਾਮ ਹੈਂ। ਚਲੋਂ ਵਧੀਆਂ ਐਂ ਵੀ। ਰੱਖਿਆਂ ਹੋਇਆਂ।
ਤੇ ਹੋਰ ਮੱਤਲਬ। ਬਸ ਵਧੀਆਂ ਵਾ ਬੱਚਿਆਂ ਦੀ ਟੈਂਸ਼ਨ ਰਹਿੰਦੀ ਆ। ਵੀ ਇਹ ਵਧੀਆਂ ਕਰਨ ਵਧੀਆਂ ਖਾਣ। ਤੇ ਕੂੱਝ ਬਣ ਜਾਂਣ।
ਹਾਂਜੀ ਭਾਜ਼ੀ ਆਪਣਾਂ ਕੋਈ ਟੈਨਸ਼ਨ ਨਹੀਂ ਲਈ ਦੀ ਏਨੀ ਭਾਜ਼ੀ ਕੋਈ। ਹਰ ਕੋਈ ਬੱਚਾ ਆਪਣਾਂ ਵਧੀਆਂ ਰਹਿੰਦਾਂ ਉਹਨਾਂ ਨੂੰ ਪਤਾਂ ਉਹਨਾਂ ਨੇਂ। ਕੀ ਕਰਨਾਂ ਅਗਰ ਕੋਈ ਜ਼ਿਆਦਾ ਦਿੱਕਤ ਹੋਈ। ਮੇਰੇ ਨਾਲ਼ ਗੱਲ਼ ਕਰਾਂ ਦੇਣਾਂ ਮੁੰਡੇ ਦੀ ਮੈਂ ਉਹਨੂੰ ਸਮਝਾਦਾ ਗਾ ਥੋੜਾਂ। ਹੈਲੋ।
ਕੱਲ੍ਹ ਮੈਂ ਤੁਹਾਡੇ ਨਾਲ਼ ਗੱਲ਼ ਕਰਾਵਾਂਗਾ ਮੁੰਡੇ ਦੀ।
ਹਾਂਜੀ ਹਾਂਜੀ ਉਹਨੂੰ ਕਹੋ ਨਾਂ ਕਿ ਆਪਣਾਂ ਚਾਚੇ ਨਾਲ਼ ਗੱਲ਼ ਕਰੇ। ਤੇ ਇਹਨੂੰ ਸਮਝਾਏਗਾ ਕਿੱਦਾਂ ਕੀ ਕਰੀਦਾ। ਕੀ ਨੀਂ ਕਰੀ ਦਾ। ਕੈਵੇਂ ਬਿਜ਼ਨਸ ਕਰੀਂ ਦਾ।
ਹਾਂਜੀ, ਹਾਂਜੀ। ਬਿਲਕੁੱਲ, ਬਿਲਕੁੱਲ।
ਹੁਣੇ ਬਾਈ ਔਖਾਂ ਬਸ ਹੁਣ ਬੜਾਂ ਪੋਲਿਊਸ਼ਨ ਵੀ ਹੋ ਰਿਹਾਂ ਦੇਸ਼ ਚ ਮੈਂ ਤੇ ਐਨਜੀਓ ਚਲਾਉਣੀ। ਕਰਨੇਂ ਮੈਂ ਤੇ ਸੋਚਿਆਂ‌ ਹੈਗਾ ਵਾ਼
ਹਾਂਜੀ ਭਾਜ਼ੀ ਅਪ। ਹਾਂਜੀ ਭਾਜੀ ਆਪਣਾਂ ਮੈਂ ਤੇ ਕਹਿਣਾ ਪੇੜ ਲਾਓ ਜਿੰਨਾਂ ਹੋ ਸਕੇ ਦੋ ਪੇੜ ਲਾਓ। ਮੈਂ ਆਪਣਾਂ ਤਿੰਨ ਪੇੜ ਲਵਾਏ ਨੇਂ ਘਰ ਚ ਨਵੇਂ।
ਤੇ ਅਗਰ ਕਿੰਨੀਂ ਅਬਾਦੀ ਬੰਦਾਂ ਇੱਕ ਪੇੜ ਲਾਏ ਤੇ ਕਿੰਨਾਂ ਫ਼ਾਇਦਾ ਹੈਂ। ਦੇਖੋਂ।
ਬਿਲਕੁੱਲ ਭਾਜ਼ੀ ਬਿਲਕੁੱਲ ਆਪਣਾਂ ਏਅਰ ਪੋਲਿਊਸ਼ਨ ਘੱਟਦਾ ਜੇ ਉਹ ਅੰਦਰੋਂ ਗਰਾਉਂਡ ਚ
ਤੇ ਇਹ ਸਾਂਨੂੰ ਕਿੰਨੀਂ ਛਾਇਆ ਦਿੰਦਾਂ ਫਲ ਫਰੂਟ ਇੰਨਾਂ ਕੁੱਛ ਇੰਨਾਂ ਫ਼ਾਇਦਾ।
ਕਈ ਹੁਣ ਗਲੋਬਲ ਵਾਰਮਿੰਗ ਹੁੰਦੀਂ ਪਈ ਹੈਂ। ਕਾਹਦੇ ਵਾਸਤੇ ਹੁੰਦੀ ਪਈ ਹੈਂ। ਪੇੜ ਪੇੜ ਆਪਣਾਂ ਕੀ ਕਹਿੰਦੇ ਨੇਂ ਆਪਣਾਂ ਕੀ ਕਹਿੰਦੇ। ਕੀ ਕਹਿੰਦੇ ਨੇਂ ਪੇੜ ਨੂੰ ਆਪਣਾਂ ਕੀ ਕਹਿੰਦੇ ਨੇਂ ਪਾਣੀ ਨੀਂ ਮਿਲ਼ਦਾ ਬਸ ਇਸ ਤਰ੍ਹਾਂ ਜਿਵੇਂ ਪਹਿਲਾਂ ਉਨੂੰ ਆਪਣਾਂ ਅੱਛੀ ਤਰ੍ਹਾਂ ਪਾਣੀਂ ਦਈਏ। ਆਪਣਾਂ ਉਹਨਾਂ ਨੂੰ ਵਧੀਆਂ ਗਰੋਥ ਉਹਨਾਂ ਦੇ ਵਾਸਤੇ ਆਪਣਾਂ ਵਧੀਆਂ ਪੈਫ
ਹਾਂਜੀ ਮੇਰਾ ਖ਼ਿਆਲ ਵੀ ਰੱਖਿਓ। ਖਿਆਲ ਵੀ ਰੱਖਿਆ।
ਜੇ ਤਾਂ ਉਹ ਸਹੀ ਰਹਿਣਗੇ।
ਚਲੋ ਭਾਜੀ ਮੈਂ ਕਰਾ ਠੀਕ ਏ ਮੈਂ ਤੁਹਾਨੂੰ ਕ ਹਾਂਜੀ ਹਾਂਜੀ ਹਾਂਜੀ ਠੀਕ। ਠੀ ਠੀਕ ਏ ਜੀ ਠੀਕ।
ਹਾਂਜੀ ਚਲੋ ਕਰਨੇ ਆ ਫਿਰ।